ਸਤਿ ਸ੍ਰੀ ਅਕਾਲ ਹਰਮਨ ਜੀ
ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
ਹਾਂਜੀ ਅਸੀਂ ਵਧੀਆ ਤੁਸੀਂ ਦੱਸੋ ਜੀ
ਕੀ ਕਰਦੇ ਹੋ
ਅਸੀਂ ਕੁੱਝ ਨਹੀਂ ਕਰ ਰਹੇ ਸੀ ਬੈਠੇ
ਅੱਛਾ ਬੈਠੇ ਸੀ ਘਰੇ ਠੀਕ ਨੇ ਸਾਰੇ ਮੰਮੀ ਪਾਪਾ ਬ੍ਰਦਰ
ਸਭ ਵਧੀਆ ਜੀ ਆਪਣੇ ਘਰ ਸਭ ਠੀਕ ਨੇ ਜੀ
ਆਂ ਨੇ ਕਿ ਕਰੀ ਜਾਣੇ ਓ ਹੁਣ
ਅਸੀਂ ਕਰ ਤਾਂ ਕੁਝ ਨਹੀਂ ਰਹੇ ਜੀ ਬਸ ਬੈਠੇ ਸੀ ਆਰਾਮ ਕਰ
ਅੱਛਾ ਆਰਾਮ ਕਰੀ ਜਾਂਦੇ ਹੋ
ਹਾਂਜੀ ਭੋਜਨ ਬਾਰੇ ਗੱਲ ਕਰੀਏ ਜੀ ਭੋਜਨ, ਯਾਤਰਾ, ਪਰਿਵਾਰ ਭੋਜਨ ਬਾਰੇ ਗੱਲ ਕਰਲੂ
ਚਲੋ ਜੀ ਕਰੋ
ਤੁਹਾਨੂੰ ਭੋਜਨ ਚ ਕੀ ਕੀ ਖਾਣਾ ਪਸੰਦ ਐ ਜੀ
ਸਾਰਾ ਕੁਛ ਹੀ ਪਸੰਦ ਐ
ਫੇਰ ਵੀ ਕੁੱਝ ਖ਼ਾਸ ਚੀਜ਼ਾਂ ਜੋ ਤੁਸੀਂ ਖਾਣੀਆਂ ਪਸੰਦ ਕਰਦੇ ਹੋ ਉਹਨਾਂ ਬਾਰੇ ਦੱਸੋ
ਜਾ ਦੂਜੇ ਲੋਟ
ਵੈਸੇ ਜੇ ਆਪਾਂ ਸ਼ਾਕਾਹਾਰੀ ਹਾ ਤਾਂ ਜਿਹੜੀ ਮਰਜ਼ੀ ਚੀਜ਼ ਖਾ ਲਓ ਉਹ ਚ ਆਪਣਾ ਸ਼ਾਕਾਹਾਰੀ ਹੀ ਆਊਗਾ
ਔਵੇਂ ਨੀ ਮੈਂ ਕਿਹਾ ਇੱਕ ਫਾਸਟ ਫੂਡ ਹੁੰਦੇ ਨੇ ਜਿਹੜੇ ਓਇਲੀ ਹੁੰਦੇ ਨੇ ਜਿਵੇਂ ਬਰਗਰ ਹੋ ਗਿਆ ਤੇ ਇੱਕ ਸਿੰਪਲ ਹੁੰਦੇ ਨੇ ਜਿਵੇਂ ਕਿ ਸਾਦੀ ਰੋਟੀ ਹੋ ਗਈ ਸਬਜ਼ੀ ਹੋ ਗਈ
ਤੁਸੀ ਕੀ ਖਾਣਾ ਪਸੰਦ ਕਰਦੇ ਹੋ ਕੀ ਨਹੀਂ ਖਾਣਾ ਪਸੰਦ ਕਰਦੇ
ਮੈਂ ਮੈਨੂੰ ਪਸੰਦ ਹੈ ਭਿੰਡੀ, ਕਰੇਲਾ ਤੁਸੀਂ ਦੱਸੋ ਤੁਹਾਨੂੰ ਕੀ ਪਸੰਦ ਹੈ
ਮੁੂੰਗੀ ਮਸਰੀ ਦੀ ਦਾਲ ਨੀ ਪਸੰਦ ਤੇ ਮੈਨੂੰ ਘੁੰਬਾ ਨੀ ਪਸੰਦ
ਅੱਛਾ ਮੈਨੂੰ ਵੀ ਖੁੰਬਾ ਨੀ ਪਸੰਦ ਖੁੰਬਾ ਤਾਂ ਐਵੇਂ ਲੱਗਦਾ ਜਿਵੇਂ ਨੋਨ ਵੈਜ ਹੋਵੇ
ਨਹੀਂ ਮੈਨੂੰ ਮੂੰਗੀ ਮਸਰੀ ਦੀ ਦਾਲ ਜਮੀ ਜਿ ਪਸੰਦ ਕੁੰਭਾਂ ਐਨਾ ਲਗਦੀਆਂ ਨੇ ਜਿਵੇਂ ਨਾ ਅੰਦਰੀ ਜਾਣ ਨਾ ਸਵਾਦ ਹੀ ਹੈ ਨਾ ਮਿੱਠੀ ਨਾ ਕੌੜੀ ਆ ਬ ਬੱਕਾ ਜਿਹਾ ਸਵਾਦਾ
ਸਹੀ ਹੈ-ਸਹੀ ਹੈ ਇਹ ਤਾਂ ਹੈ ਬਟ ਖਾਣਾ ਜ਼ਰੂਰੀ ਹੈ ਹਰ ਸਬਜ਼ੀ ਖਾਣੀ ਜ਼ਰੂਰੀ ਹੈ ਲਾਈਫ ਚ
ਰੀ ਚ ਤਾਂ ਨਹੀਂ ਕੋਈ ਚੱਕਰ ਹੈਗਾ ਖਾਣਾ ਜ਼ਰੂਰੀ ਆ ਮਗੀ ਮਸਰੀ ਚ ਕਿਹੜੇ ਵਿਟਾਮਿਨ ਮਿਲਦੇ ਨੇ ਜਾਂ ਪ੍ਰੋਟੀਨ ਮਿਲਦਾ ਜਿਹੜਾ ਰਹਿ ਗਿਆ ਹੋਵੇ
ਫਿਰ ਵੀ ਹੁੰਦੇ ਨੇ ਮੂੰਗੀ ਮਾਸਰੀ ਚ ਵਿਟਾਮਿਨ ਬੀ ਮਿਲਦੇ ਨੇ ਆਪਾਂ ਨੂੰ ਜਿਹੜੇ ਬੀ ਟਵੈਲਵ ਹੁੰਦੇ ਨੇ
ਮੈਂ ਦਵਾਈਏ ਖਾ ਲੂ ਵੀ ਮੂੰਗੀ ਮਸਰੀ ਦੀ ਦਾਲ ਨੂੰ ਮੇਰੇ ਤੋਂ ਖਾਈ ਜਾਂਦੀ
ਆ ਹੁਣ ਤੂੰ
ਮੈਂ ਠੀਕ ਰਹਿੰਦੀ ਆ ਬਸ ਘਰੇ ਹੁਨੀ ਆ
ਅੱਛਾ ਕਦੇ ਆਜੀ ਮਾਰ ਜੀ ਗੇੜਾ
ਬਾ ਹੁਣ ਮੇਰਾ ਮਨ ਨੀ ਕਰਦਾ ਬਸ
ਉਹ ਨਿਕਲਿਆ ਕਰ ਬਾਹਰ ਨਿਕਲਿਆ ਕਰ ਘਰ ਤੋਂ ਥੋੜਾ ਮੋਟਾ
ਹਾਂ ਆਪ ਬਾਹਰ ਓ ਕਨੇਡਾ ਚ ਰਹਿ ਰਿਹਾ ਨਾ ਉਰੇ ਵੀ ਜਿਹੜੇ ਬਾਹਰ ਨਿਕਲਣ ਉਰੇ ਬਹੁਤ ਸਾਰੇ ਪਾਰਕ ਨੇ ਢਾਬੇ ਨੇ ਕੈਫੇ ਨੇ ਸ਼ਾਮ ਨੂੰ ਸਾਡੇ ਤੋਂ ਗਲੀ ਸ਼ਾਮ ਨੂੰ ਸਾਡੀ ਗਲੀ ਚ ਆਏਗੀ ਤਾਂ ਤੈਨੂੰ ਕੁਛ ਨਹੀਂ ਮਿਲਣਾ ਸੁੰਨ ਸਰਾਏ ਹੋਊਗੀ ਹਾਂ ਜੇ ਉੱਧਰਲੀ ਸਇਡ ਜਾਈਏ ਆਪਾਂ ਜੀ ਨਹੀਂ ਕਰਦਾ ਹੁਣ ਦੇਖ ਲਾ ਹੁਣ ਮੈਂ ਰੋਟੀ ਢੁੱਕ ਦਾ ਕਰੂੰਗੀ ਉਹ ਤੋਂ ਬਾਅਦ ਮੇਰਾ ਨਹਾ ਨੂੰ ਕੇ ਪਾਠ ਦਾ ਹੋ ਜਾਂਦਾ ਫਿਰ ਮੈਂ ਰੋਟੀ ਦੇਣੀ ਹੁੰਦੀ ਆ ਮੈਂ ਅੱਠ ਨੌ ਵਜੇ ਵਿਹਲੀ ਹੁੰਦੀ ਹਾਂ ਰਾਤ ਚਲ
ਇਹ ਤਾਂ ਹੈ
ਛੇ ਵਜੇ ਲੱਗੂਗੀ ਨੌ ਵਜੇ ਫਰੀ ਹੋਵਾਂਗੀ ਮੈਂ
ਹੂੰ ਤੂੰ ਘਰ ਦੇ ਕੰਮਾਂ ਚ ਜ਼ਿਆਦਾ ਪੈ ਗਈ
ਉਹ ਤਾਂ ਪੈਣਾ ਹੀ ਅੱਜ ਜ ਕੱਲ੍ਹ ਨੂੰ ਪੈਣਾ ਏ ਜੇ ਪਹਿਲੀਓ ਪੈ ਗਏ ਥੋੜ੍ਹੀ ਜੀ ਆਦ
ਸਹੀ ਹੈ ਮੈਂ ਵੀ ਕੀ ਹੁਣ ਐਡਮਿਸ਼ਨ ਕਰਵਾਈ ਸੀ ਕਸ ਚੱਲ ਰਹੀਆਂ ਨੇ ਮੇਰੀਆਂ ਦੋ ਘੰਟੇ ਦੀ ਕਲਾਸ ਹੁੰਦੀ ਆ
ਤੈਨੂੰ ਦੋ ਘੰਟੇ ਦੀ ਕਲਾਸ ਸਾਢੇ ਨੌ ਵਜੇ ਦੀ ਗਈ ਹੋਈ ਤੂੰ ਫੋਨ ਹੁਣ ਕਰ ਰਹੀ
ਦਸ ਤੋਂ ਲੈ ਕੇ ਮੇਰੀ ਅਹ ਸਾਢੇ ਬਾਰਾਂ ਵਜੇ ਤੱਕ ਕਲਾਸ ਹੁੰਦੀ ਆ ਉ ਤੋਂ ਬਾਅ ਫਿਰ ਬੱਸ ਦਾ ਇਸ਼ੂ ਹੁੰਦਾ ਯਾਰ ਆਪਣੇ ਬੱਸਾਂ ਨੀ ਮਿਲਦੀਆਂ ਹੈਗੀਆਂ ਕੁਛ ਭੂਆ ਦੀ ਕੁੜੀ ਨੇ ਆਣਾ ਸੀਗਾ ਨਾਲੇ ਮੇਰੇ ਫੇਰ ਉਹਦੀ ਯੂਨੀਵਰਸਿਟੀ ਕਲਾਸ ਸੀਗੀ ਉਹਦੀ ਦੋ ਵਜੇ ਤੱਕ ਦੀ ਸੀ ਫੇਰ ਦੋ ਵੀਹ ਵਾਲੀ ਬੱਸ
ਤੇਰੇ ਕੋਲੇ ਆਈ ਆ ਤੇਰੀ ਭੂਆ ਦੀ ਕੁੜੀ
ਨਾਲ ਹੀ ਆਈ ਮੇਰੇ ਬੂਆ ਆਈ ਹੋਈ ਹੈ ਹਾਂ ਸਾਰੀਆਂ ਐਡ ਕਰਵਾ ਰ ਖੀਆਂ ਨੇ
ਘੱਟੋ ਘੱਟ ਤਿੰਨ ਕੋਲਾਂ ਕਰਨੀਆਂ ਨੇ ਹੋਰ ਪਹਿਲੀ ਕਾਲ 'ਚ ਤਾਂ ਮੇਰਾ ਜੀਰੋ ਆ ਗਿਆ
ਉਹ ਯਾਰ ਉਹ ਨੀ ਹੁੰਦਾ ਐਵੇਂ ਕੋਈ ਚੱਕਰ ਨੀ ਹੈਗਾ
ਹੁਣ ਮੇਰੀ ਦੂਜੀ ਕੋਲ ਤੈਨੂੰ ਜਾ ਰਹੀ ਆ ਤੀਜੀ ਕੋਲ ਸ਼ਾਇਦ ਤੇਰੀ ਮੰਮੀ ਨੂੰ ਜਾਏ ਯਾਨੀ ਕਿ ਤੇਰੀ ਮਤਲਬ ਆਂਟੀ ਨੂੰ ਜਾਏ
ਹੂੰ ਜਿਵੇਂ ਕੋਮਲ ਹੋਰ ਨੇ ਨਾ ਜਿਵੇਂ ਕੋਮਲ ਹੋ ਗਈ ਹਨਾ ਤੇ ਭੈਣਾਂ ਹੋ ਗਈਆਂ ਇਹਨਾਂ ਨੂੰ ਡਾਊਨਲੋਡ ਕਰਵਾ ਦੇ
ਮੈਂ ਹਜੇ ਨਹੀਂ ਕਰਵਾ ਹਜੇ ਨਹੀਂ ਕਰਵਾ ਸਕਦੀ ਜਦ ਤੱਕ ਮੈਨੂੰ ਭੇਤ ਨਹੀਂ ਪੈਦਾ ਮੈਂ ਅੱਗੇ ਨਹੀਂ ਕਰਵਾ ਸਕਦੀ ਇਹਨਾਂ ਨੂੰ ਹੁਣ ਤੈਨੇ ਮੈਨੂੰ ਕਹਿ ਤਾਂ ਮੈਂ ਜੇ ਮੈਨੂੰ ਮੈਨੂੰ ਸਮਝ ਆਊਗੀ
ਬਟ ਯਾਰ ਮੇਰੀ ਪੇਮੈਂਟ ਆ ਗਈ ਕੋਲਿੰਗ ਵਾਲੀ ਮੇਰੀ ਪੇਮੈਂਟ ਆ ਗ ਗੀ ਮੈਂ ਕਰਲੇ ਸੀਗੇ ਮੈਂ ਅਠਾਰਾਂ ਟਾਸਕ ਕਰਲੇ ਤੇ
ਅਠਾਰਾਂ ਕੋਲਾਂ ਤੂੰ ਕਿਹਨੂੰ ਕਰੀਆਂ
ਯਾਰ ਮੰਮੀ ਅਲੇ ਫੋਨ ਚ ਕਰ ਲਿਆ ਸੀਗਾ ਸਿਸਟਰ ਹੁਣ ਜਿਹੜੀ ਮੇਰੀ ਬੂਆ ਦੀ ਕੁੜੀਆਂ ਦੋ ਉਹਨਾਂ ਨੂੰ ਪੰਜ ਪੰਜ ਵਾਰੀ ਕਰ ਸਕਦੇ ਆ ਨਾ ਆਪਾਂ ਕਾਲ ਇੱਕ ਬੰਦੇ ਨੂੰ
ਇੱਕ ਬੰਦੇ ਨੂੰ ਪੰਜ ਵਾਰ ਕਰ ਸਕਦੇ ਹਾਂ ਫੇਰ ਹੁਣ ਮੈਨੂੰ ਪੰਜ ਬੰਦੇ ਚ ਕੁੱਲ ਤੀਹ ਕੋਲਾਂ ਕਰਨੀ ਆ
ਹੂੰ
ਤਾਂ ਫਿਰ ਮੈਨੂੰ ਕਿੰਨੇ ਬੰਦੇ ਚਾਹੀਦੇ ਆ
ਅਹ ਤੈਨੂੰ ਚਾਹੀਦੇ ਨੇ ਬੰਦੇ ਤੈਨੂੰ ਪੰਜ ਬੰਦੇ ਚਾਹੀਦੇ ਨੇ
ਪੰਜ ਪੰਜ ਤੀਆ ਪੰਤਾਲ ਪੰਜ ਤੀਆ ਪੰਤਾਲੀ
ਪੰਜ ਪੰਤਾਲੀ ਪੰਜ ਛਿਕਾ ਤੀਹ ਛੇ ਬੰਦੇ ਚਾਹੀਦੇ ਆ ਛੇ ਛੇ ਹਾਂ
ਇਕ ਤਾਂ ਤੂੰ ਹੋ ਗਈ ਦੂਜੀ ਅ ਟੀ ਹੋ ਗਈ
ਠੀਕ ਆ
ਔਰਤ ਜੀ
ਯਾਰ ਮੇਰੀਆਂ ਫਰੈਂਡਸ ਹੈਗੀਆਂ ਐਵੇਂ ਤਾਂ ਅੰਕਿਤਾ ਹੈਗੀ ਆ ਅੰਕਿਤਾ ਨੂੰ ਮੈਂ ਕਰਵਾ ਦਾਂਗੀ ਕੋਈ ਨੀ
ਸਾਡੇ
ਇੱਕ ਹੋਰ ਫਰੈਂਡ ਹੈਗੀ ਆ ਮੇਰੀ ਜਿਹੜੀ ਵਿਕਾਸ ਦੀ ਨੀ ਹੈਗੀ ਨੇਹਾ
ਵਿਕਾਸ ਦੀ ਕੋਈ ਸਿਸਟਰੀ ਵੀ ਤੀ
ਨੇਹਾ ਡਕਾਲੇ ਤੋਂ ਉਹ ਹੈਗੀ ਆ ਉਹ ਵੀ ਕਰ ਰਹੀ ਹਾਂ ਨਾ ਕੋਲਿੰਗ ਦਾ
ਅੱਛਾ
ਹਾਂ
ਹਾਂ ਪਰ ਆ ਤੇਰੀ ਭੂਆ ਤੇਰੀ ਭੂਆ ਚੱਲ ਉਹ ਤੇ ਮੇਰੇ ਕੋਲ ਦੂਜਾ ਫੋਨ ਪਿਆ ਮਨਿੰਦਰ ਦਾ
ਹਾਂ ਬਸ ਫਿਰ ਉਹਦੇ ਤੋਂ ਕਰ ਲਈ ਨਾ ਐਪ ਡਾਊਨਲੋਡ ਕਰਨ ਜਦੋਂ ਤੂੰ ਐਪ ਡਾਊਨਲੋਡ ਕਰੇਗੀ ਪ੍ਰੋਫਾਈਲ ਪੂਰੀ ਕਰੇਗੀ ਤੇਰੀ ਕੋਲ ਲੱਗਣੀ ਸਟਾਰਟ ਹੋ ਜੀ
ਉਹ ਤਾਂ ਠੀਕ ਆ ਪਰ ਉਹ ਚ ਨੂੰ ਆ ਵੀ ਮੈਂ ਕਾਲ ਕਰੀਏ ਤੇ ਮੈਂ ਤਾਂ ਨੀ ਹੁੰਦਾ ਵੀ ਦੂਜੇ ਬੰਦੇ ਬੋਲਣਾ ਜ਼ਰੂਰੀ ਹੈ ਇਕੱਲਾ ਬੰਦਾ ਬੋਲੀ ਜਾਏ
ਨਹੀਂ ਬੰਦੇ ਦਾ ਬੋਲਣਾ ਜਰੂਰੀ ਹੈ ਯਾਰ ਰਿਕੋਡਿੰਗ ਹੋ ਰਹੀ ਹੈ ਆਪਣੀ
ਫੇਰ ਉਹ ਰਸ਼ ਹੋਊਗਾ ਦੂਜਾ ਬੰਦਾ ਨਾ ਮੁੰਡਾ
ਹੰ ਜਿਹਦੂੰ-ਜਿਹਨੂੰ ਮਰਜ਼ੀ ਕਹਿ ਦੀਂ ਉਹ ਕਰ ਲੈਣਗੇ ਜਿਵੇਂ ਜੇ ਤੇਰੀਆਂ ਆਹ ਚਾਚੇ ਦੀਆਂ ਕੁੜੀਆਂ ਇੱਧਰ ਆਉਂਦੀਆਂ ਹੋਣਗੀਆਂ ਓਹਨਾਂ ਤੋਂ ਕਰਵਾ ਲਈਂ ਮਾੜੀ-ਮੋਟੀ ਰੀਤੂ-ਰਾਤੂ ਤੇ।
ਕਰਵਾ ਤਾਂ ਮੈਂ ਲਊਂਗੀ ਗੱਲ। ਪਤਾ ਕਰਵਾ ਲੂੰਗੀ।
ਬਸ ਫਿਰ, ਬਸ ਫਿਰ ਪੰਜ ਵਾਰੀ ਕਰ ਲਈਂ।
ਟਾਇਮ ਹੋ ਗਿਆ ਆਪਣਾ, ਛੇ ਮਿੰਟ ਹੋਇਆ ਅਜੇ।
ਹੂੰ ਚਾਰ ਮਿੰਟ ਹੋਰ ਚਾਹੀਦੇ ਆ।
ਹਾਂਜੀ ਨਵੀਆਂ ਗੱਲਾਂ ਕਰਨਗੀਆਂ
ਠੀਕ ਸੋਚ ਕੇ ਰੱਖਿਆ ਕਰੋ ਜੀ।
ਗੱਲਾਂ ਤਾਂ ਬਹੁਤ ਨੇ ਪਰ
ਹਾਂ ਇਹਦੇ ਚ, ਇਹਦੇ ਚ ਪਰਸਨਲ ਨੀਂ ਕਰਨੀਆਂ ਆਪਣੀਆਂ ਕਰ ਨੀ ਸਕਦੇ ਆਪਾਂ।
ਹਾਂ ਫਿਰ ਉਹੀ ਮੈਂ ਕਹਰੀ ਹਾਂ ਨਾ। ਹਾਂ
ਪਰਸਨਲ ਨੀ ਕਰ ਸਕਦੇ ਆਪਾਂ, ਬਟ ਤੂੰ ਅਜਾਈਂ ਘਰੇ ਯਾਰ।
ਮੈਂ ਆਉਗੀ, ਮੈਂ ਮੇਰੀ ਮੰਮੀ ਨੂੰ ਇਕੱਲਾ ਨਹੀਂ ਛੱਡ ਸਕਦੀ। ਮੇਰੀ ਬੇਬੇ ਵੀ ਹਜੇ ਫਰੀ ਨਹੀਂ ਹੈਗੀ, ਵਿਹਲੀ ਨੀ ਹੈਗੀ ਤਾਂ ਉਹ ਬੇਬੇ ਘਰੇ ਨਹੀਂ ਹੁੰਦੀ, ਮੈਂ ਹੀ ਹੁਨੀ ਘਰੇ ਮੈਂ ਹਜੇ ਮੇਰੀ ਮਮੀ ਨੂੰ, ਉਹ ਉਧਰ ਘਰੇ ਬਾਹਰ ਹੀ ਰਹਿੰਦੀ ਆ, ਉਹ ਸਿਲੰਡਰ ਪਿੱਛੇ ਬਹਿ ਰਹੀ ਹੈ। ਸਿਲੰਡਰ ਵਾਲੇ ਢੋਲੀ ਤਗ ਚੱਕਰ ਹੋ ਰਿਹਾ। ਤੇ ਉੰ ਵੀ ਪੈਸੇ ਕੰਮ ਕਰਦੀ ਰਹਿੰਦੀ ਆ। ਇੱਧਰ ਸਾਡੇ ਕੋਈ ਹੈ ਨੀ ਨਾ ਗੱਲਬਾਤ ਕਰਨ ਨੂੰ।
ਇਹ ਤਾਂ ਹੈ।
ਹੁਣ ਤਾਂ ਕਰਕੇ।
ਮਤਲਬ ਜੇ ਮੈਂ ਇੱਕ ਬੰਦੇ ਨੂੰ ਪੰਜ ਕੋਲਾਂ ਲਾਉਂਗੀ ਤਾਂ ਮੇਰੀ ਪੇਮੈਂਟ ਆਊਗੀ?
ਹੂੰ
ਅਰੇ ਮਤਲਬ, ਤੂੰ ਮੈਨੂੰ ਪਹਿਲਾਂ ਮੇਰੀ ਪੇਮੈਂਟ ਦਸ। ਤੈਨੂੰ ਪੰਜ ਹਜ਼ਾਰ ਤੈਨੂੰ ਮੈਂ ਹੁਣ ਕੀ ਕਰਾਂ
ਕਿਵੇਂ? ਸਮਝ ਨਹੀਂ ਲੱਗੀ।
ਤਿੰਨ ਤਿੰਨ ਤੇ ਪੰਜ ਵਾਰ ਪੰਜ ਵਾਰ ਤਾਂ ਤੈਨੂੰ ਵੀ ਮੈਂ
ਹੂੰ, ਹੂੰ, ਹੂੰ, ਹੂੰ, ਹੂੰ ਕੱਲੀ ਕਾਲ ਨੀ ਕਰਨੀ, ਇਨਕਮਿੰਗ ਵੀ ਆਉਣੀ ਜ਼ਰੂਰੀ ਇਨਕਮਿੰਗ ਤੇ ਆਊਟ ਗੋਇੰਗ ਦੋਨੋ। ਫੋਨ ਦਿਖਾਣੇ ਨੇ ਆਊਟ ਗੋਇੰਗ ਵੀ ਦਿਖਣੀ ਹੈ ਤੇ ਇਨਕਮਿੰਗ ਵੀ ਦਿਖਣੀੀ ਹੈ
ਚੱਲ ਇਨਕਮਿੰਗ ਤੂੰ ਉਤਰੀ ਦੇ ਦੀ ਭ ਤੇ ਇਨਕਮਿੰਗ ਤਾਂ ਤੇਰੀ ਆਂਟੀ ਨੂੰ ਤੇਰਾ ਹੋ ਜਾੇਗਾ ਮੇਰੇ ਕੋਲੋਂ ਦਸ ਕੋਲ ਵੀ ਸਿੱਧੀਆਂ ਹੋ ਗਈਆਂ ਪੰਜ ਚੱਲ ਮੈਂ ਦੂਜੇ 'ਤੇ ਕਰ ਲੂੰਗੀ ਪੰਦਰਾਂ ਪੰਜ ਆ ਸੁਨੇਹਾ ਕਰੀ ਤਾਂ ਉਹ ਮੰਨੂਗਾ
ਨਹੀਂ ਨਹੀਂ ਹਾਂ ਉਹ ਤਾਂ ਹੈ
ਤੇਰੀ ਭੂਆ ਦੀ ਕੁੜੀ ਆਈ ਹੋਈ ਹ ਨਾ
ਹਾਂ ਹੈ ਆ
ਉਹ ਐਡ
ਐਡ ਆ
ਹਾਂ ਫੇਿਰ ਪੰਜ ਉਸੇ ਨੂੰ ਕਹ ਦੇ
ਨੰਬਰ ਦੇ ਦੂਗੀ ਮੈਂ ਤੈਨੂੰ
ਕਿੱਡੀ ਕਾਇਆ
ਹਮ ਹੈਗੀ ਆ ਬੀ ਇੱਕੀ ਸਾਲ ਦੀ ਰਿਤੂ ਹੋਰਾਂ ਦੇ ਆਉਣ ਦੀ ਹੋਊਗੀ
ਅੱਛਾ ਫਿਰ ਇੱਕ ਉਹੀ ਘਰੇ ਹੋਰ ਰਹਿ ਗਿਆ ਯਾਰ ਹੁਣਾ ਬੰਦਾ ਪ੍ਰਭਜੋਤ ਪਾਠ ਕਰੇਗਾ
ਯਾਰ ਮੈਂ ਉਹਨੂੰ
ਪ੍ਰਭਜੋਤ ਤੈਨੂੰ ਐਡ ਕਰਿਆ ਤਾਂ
ਕਿਹਾ ਹੀ ਨੀ ਹਜੇ ਉਹਣ ਕਹਿਣ ਹੋਇਆ ਕਰਵਾਊਂਗੀ ਉਹ ਨਾਲੇ ਯਾਰ ਮੈਂ ਭੁੱਲੀ ਆਂਦੀ ਹਾਂ ਤਹਨੂੰ ਪਤਾ ਹਾਂ
ਅੱਛਾ ਫਿਰ ਇੱਕ ਸਿਮਰਨ ਨੀ ਹੈਗੀ ਤੇਰੀ ਭੈਣ ਖੁਦ
ਇਹਦਾ ਨਾ ਓਟੀ ਪੀ ਨੀ ਆਇਆ ਇਹਦਾ ਵਟਸਐਪ ਨੀ ਚੱਲ ਰਿਹਾ ਕੋਲ ਜਿਹੜੇ ਨੰਬਰ ਕਲਿੰਗ ਆ ਤਾਂ ਕਰਦਾ ਓ ਟੀ ਪੀ ਨਹੀਂ ਆਇਆ ਸੀਗਾ ਤਾਂ ਕਰਕੇ ਚੱਲ ਨੀ ਰਿਹਾ ਦਾਾਂ
ਫਿਰ ਉਹਨੂੰ ਨੂੰ ਕਹਿੰਦੇ ਕਹਿੰਦੇ ਮਾਸੀ ਦੇ ਫੋਨ ਕਰਦੇ ਆ ਨੇੇ
ਹਮ ਦਸੋ
ਹੁਣ ਪੰਜਂ ਛੇਵਾਂ ਬੰਦਾ ਕਿਥੋ ਤੋਂ ਲੱਭਾ ਪੰਜ ਤਾਂ ਉਹ ਮਸੀ ਹੋਇਆ, ਹਾਂ ਦਸ ਦਸ ਮਿੰਟ ਦਸ ਮਿੰਟ ਹੋ ਗਏ
ਹੂੰ ਹੂੰ ਇੱਕ ਮੇਰਾ ਬ੍ਰਦਰ ਹੈਗਾ
ਨਹੀਂ ਦਸ ਮਿੰਟ ਹੋਗੇ ਘੱਟ ਕਾ ਦੁਬਾਰਾ ਲਾਵਾਂ
ਕੱਟ ਦੋ
ਸਕਰੀਨਸ਼ੋਟ ਦੇਣਾ
ਨਹੀਂ ਲੈਣਾ ਕੁਛ ਨਹੀਂ ਲੈਣਾ ਇਹਦੇ ਵਿੱਚ ਹੀ ਹੁੰਦਾ ਨਹੀਂ ਲੈਣਾ ਗੁਰੂ ਹੋ
ਐਡ
ਓਕੇ